ਹੈਲੋ?
ਹਾਂਜੀ, ਸਤਿ ਸ੍ਰੀ ਅਕਾਲ।
ਜੀ ਹੋਰ ਕੀ ਹਾਲ ਚਾਲ ਹੈ?
ਬਸ ਠੀਕ ਵਧੀਆ ਤੁਸੀਂ ਸੁਣਾਓ,
ਬਸ, ਮੈਂ ਵੀ ਠੀਕ ਹਾਂ। ਬਸ ਹੁਣੇ ਨਾਸ਼ਤਾ ਕਰਕੇ ਹਟੇ ਸੀਗੇ। ਚਾਹ ਪੀਂਦੀ ਪਈ ਹਾਂ। ਹੋਰ ਤੁਸੀਂ ਦੱਸੋ ਨਾਸ਼ਤਾ ਕਰ ਲਿੱਤਾ ਹੈ।
ਬਸ ਅਸੀਂ ਵੀ, ਨਾਸ਼ਤੇ ਦੀ ਤਿਆਰੀ ਕਰਦੇ ਪਏ ਹਾਂ। ਤੇ ਹਾਂ। ਆਟਾ ਗੁੰਨੇਿਆ, ਬਸ ਹੁਣ ਤੇ ਆਉਂਦੇ ਨੇ ਤੇ ਫਿਰ ਬਣਾਨਦੇ ਹਾਂ ਨਾਸ਼ਤਾ? ਕੁੱਤਾ
ਹਾਂਜੀ, ਇਹ ਤਾਂ ਹੈਗਾ, ਘਰ ਕੋਈ ਹੋਵੇ ਤਾਂ ਹੀ ਨਾਸ਼ਤਾ ਬਣਾਇਆ? ਖਾਂਦਾ ਨਹੀਂ ਤਾਂ ਬੰਦਾ, ਬਣਾ-ਬਣਾ ਕੇ ਕੀ ਰੱਖੀ ਜਾਵੇ।
ਜਾਂਦੀ ਹੈ ਠੰਡੀ ਤੇ, ਸਵਾਦ ਹੀ ਨੀ ਲੱਗਦੀ ਹੂੰ। ਸਭ ਠੀਕ ਵਧੀਆ, ਹੋਰ ਤੁਹਾਡੇ ਸਭ ਠੀਕ ਨੇ ਉੱਧਰ?
ਹਾਂਜੀ-ਹਾਂਜੀ, ਇੱਧਰ ਵੀ ਜੀ ਸਭ ਵਧੀਆ ਨੇ, ਸਭ ਚੜ੍ਹਦੀ ਕਲਾ ਚ ਨੇ।
ਅੱਛਾ- ਅੱਛਾ, ਵਧੀਆ ਹੀ ਹੋਣਾ ਚਾਹੀਦਾ ਹੈ।
ਹਾਂਜੀ, ਇਹ ਤਾਂ ਹੈਗਾ ਭੈਣਜੀ?
ਹਾਂ, ਬਸ? ਠੀਕ ਵਧੀਆ! ਮੈਂ ਨਾ, ਮੈਂ ਕਿਹਾ ਤੁਸੀਂ, ਉਹ ਬੈਟਰੀ ਵਾਲੀ ਐਕਟਿਵਾ, ਲੀਤੀ ਸੀ, ਪਿੱਛੇ ਜੀ? ਤੇ ਮੈਂ ਕਿਹਾ! ਚੱਲ ਵਧਾਈ ਦੇ ਦਵਾਂ? ਤੇ ਹਾਂ? ਤੇ ਸਾਡਾ ਵੀ ਮਨ ਬਣਦਾ ਪਿਆ? ਹਾਂ ਤੇ ਮੈਂ ਕਿਹਾ ਪੁੱਛਾਂ ਮੈਂ ਕਿਹਾ ਬਈ ਸਹੀ ਚੱਲਦੀ ਪਈ ਹੈ ਬਈ ਫਾਇਦਾ ਹੈਗਾ ਹੈ ਕਿ ਨਹੀਂ ਪੈਟਰੋਲ ਵਾਲੀ ਤੇ ਅਹ ਜਿਹੜੀ ਆ ਹੁਣ ਪੈਟਰੋਲ ਇੰਨਾ ਮਹਿੰਗਾ ਹੋ ਗਿਆ ਹੈ ਤੇ ਬੜੀ ਦਿੱਕਤ ਆਉਂਦੀ ਹੈ ਹਾਂ ਤੇ ਸਾਡੇ ਇੰਨੇ ਛੱਤੀ ਚੱਕਰ ਲੱਗ ਜਾਂਦੇ ਨੇ ਹੁਣ ਕੰਮ ਤੋਂ ਇੰਨੀ ਵਾਰੀ ਜਾਣਾ ਪੈਂਦਾ ਹੈ ਤੇ ਮੈਨੂੰ ਵੀ ਬਾਜ਼ਾਰ ਚੱਕਰ ਲੱਗ ਜਾਂਦੇ ਨੇ ਤੇ ਕਿੱਥੇ ਵ ਬਈ ਪੈਟਰੋਲ ਏਡਾ ਮਹਿੰਗਾ ਕਿੱਥੇ ਫੇਰ ਹਿਸਾਬ ਕਿਤਾਬ ਨਹੀਂੀ ਬਹਿੰਦਾ ਸਹੀ
ਨਾ ਨਾ ਪੈਟਰੋਲ ਤਾਂ ਭੈਣਜੀ ਦੇਖ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਤੁਹਾਨੂੰ ਪਤਾ ਇੱਕ ਸੌ ਛੇ ਰੁਪਏ ਲੀਟਰ ਹੋ ਗਿਆ ਹਣ ਪੈਟਰੋਲ ਪਰ ਬਿਜਲੀ ਵਾਲੀ ਸਕੂਟਰੀ ਤਾਂ ਇਏਦਾਂ ਹੈ ਨਾ ਬਿਜਲੀ ਵਾਲੀ ਸਕੂਟਰੀ ਇੱਕ ਤਾਂ ਮਿਲਦੀ ਘੱਟ ਰੇਟ ਚਾਲੀ ਹਜ਼ਾਰ ਤੋਂ ਪੰਤਾਲੀ ਹਜ਼ਾਰ ਤੋਂ ਸਟਾਰਟ ਹੋ ਜਾਂਦੀ ਹੈ ਔਰ ਪੈਟਰੋਲ ਵਾਲੀ ਜਿਹੜੀ ਸਕੂਟਰੀ ਹੈਗੀ ਭਜੀ ਦੇਖੋ ਇਹ ਲੱਖਾਂ ਦੇ ਹਿਸਾਬ ਨਾਲ ਪਹੁੰਚ ਚੁੱਕੀ ਹੋਈ ਹੈ ਇਸ ਟਾਈਮ ਤ
ਹਾਂ ਲੱਖ ਰੁਪਏ ਲੱਸੀਏ ਲੱਖ
ਲੱਖ ਲੱਖ ਪਲੱਸ ਹੀ ਹੈਗੀ ਹੈ ਨਾ ਦੇਖੋ ਫਿਰ ਦੇਖੋ ਜਿਵੇਂ ਕਈ ਬੰਦੇ ਨਹੀਂ ਲੈ ਪਾਉਂਦੇ ਉਹਨਾਂ ਦੇ ਦਿਲ ਚ ਵੀ ਚਅ ਹੁੰਦਾ ਸ਼ੌਂਕ ਹੁੰਦਾ ਕਿ ਸਾਡੇ ਘਰ ਕੋ ਸਕੂਟਰੀ ਹੋਵੇ ਅਸੀਂ ਵੀ ਕਿਤੇ ਆਈਏ ਜਾਈਏ ਫਿਰ ਉਹ ਅਸੀਂ ਸਾਧਨ ਸਾਰਿਆਂ ਨੂੰ ਚਾਹੀਦੇ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਭਾਜਾ ਦੋੜੀ ਇੰਨੀ ਸੰਸਾਰ ਦੇ ਵਿੱਚ ਕੋਈ ਇੱਧਰ ਜਾ ਰਿਹਾ ਕੋਈ ਉੱਧਰ ਜਾ ਰਿਹਾ ਕੋਈ ਉੱਧਰ ਜਾ ਰਿਹਾ ਕਿਸੇ ਕੰਮ ਲਈ ਤਾਂ ਫਿਰ ਉਹ ਇਲੈਕਟਰਿਕ ਸਕੂਟਰੀ ਜਿਹੜੀ ਹੈਗੀ ਹ ਨਾ ਬਿਜਲੀ ਵਾਲੀ ਸਕੂਟਰੀ ਬਹੁਤ ਵਧੀਆ ਦੇਖੋ ਬਿਜਲੀ ਦੀ ਖਪਤ ਸਾਰੀ ਦਸ ਰੁਪਏ ਦੀ ਹੁੰਦੀ ਹ ਪੈਟਰੋਲ ਮੈਂ ਕਹਿੰਦੀ ਆਾਂ ਰੋਜ਼ ਦਾ ਇੱਕ ਸੌ ਛੇ ਰੁਪਏ ਦਾ ਪੈਟਰੋਲ ਲੱਗ ਜਾਂਦਾ ਹੈ। ਸੋ ਢੇੜ ਸੋ ਰੁਪਏ ਤੱਕ ਦਾ। ਤਾਂ ਫਿਰ ਇਹਦੇ ਨਾਲੋਂ ਚੰਗਾ ਬਿਜਲੀ ਵਾਲੀ ਸਕੂਟਰੀ ਬਹੁਤ ਵੈਸੇ ਬਿਜਲੀ ਵਾਲੀ ਸਕੂਟਰੀ ਵਿੱਚ ਦੇਖੋ ਐਡਵਾਂਟੇਜਸ ਬਹੁਤ ਨੇ ਜਿਵੇਂ ਲਾਈਕ ਨਾ ਇਹਦੇ ਵਿੱਚ ਆਰਸੀ ਚਾਹੀਦੀ ਹੈ ਨਾ ਇਨਸ਼ੋਰੈਂਸ ਚਾਹੀਦੀ ਹੈ ਹਾਂ ਨਾ ਇਹਦੇ ਵਿੱਚ ਹੈਲਮੇਟ ਚਾਹੀਦਾ ਹ ਨਾ ਇਹਦੇ ਵਿੱਚ ਤੁਹਾਨੂੰ ਲਾਈਸੈਂਸ ਦੀ ਲੋੜ ਪੈਣੀ ਹ ਕੋਈ ਡਾਕੂਮੈਂਟ ਦੀ ਲੋੜ ਨਹੀਂ ਪੈਣੀ ਹੈ ਹੋਰ ਇਸ ਮੂਦ ਵੀ ਇਨੀ ਚਲਦੀ ਹੈ ਆਵਾਜ਼ ਨਹੀਂ ਕੋਈ ਰੌਲਾ ਨਹੀਂ
ਨਾਲੇ ਕਹਿੰਦੇ ਹਲਕੀ ਵੀ ਹੈਗੀ ਹੈ ਬਈ ਬੱਚਾ ਜਿਵੇਂ ਬੱਚਾ ਵੀ ਚਲਾ ਸਕਦੇ ਨੇ ਪੰਦਰਾਂ ਸੋਲਾ ਸਾਲ ਦਾ ਬੱਚਾ ਅਗਰ ਚਲਾਣਾ ਚਾਵੇ ਉਹ ਵੀ ਇਜੀਲੀ ਚਲਾ ਸਕਦਾ ਹੈ ਕੁੜੀਆਂ ਨੇ ਬੱਚਿਆਂ ਨੇ ਟਿਊਸ਼ਨ ਜਾਨਾ ਹੁੰਦਾ ਹੈ ਕੋਚਿੰਗ ਲੈਂਦੇ ਨੇ ਉਹਨਾਂ ਵਾਸਤੇ ਤਾਂ ਬਹੁਤ ਵਧੀਆ ਹੈਗੀ ਹੈ ਬਾਈ ਆਪਣੇ ਹੁਣ ਅੱਜ ਕੱਲ ਸਭ ਬਿਜ਼ੀ ਨੇ ਇਨੇ ਕਹਿੰਦੇ ਕੀ ਕੰਮ ਛੱਡ ਕੇ ਬੱਚਿਆਂ ਨੂੰ ਛੋੜਨ ਜਾਈਏ ਆਪਣੇ ਆਪ ਜਾਨ ਆਪੇ ਆ ਜਾਣ
ਬਿਲਕੁਲ ਬਿਲਕੁਲ ਇਹ ਤੇ ਹੈਗਾ ਹ ਉਹਦੇ ਵਾਸਤੇ ਸਕੂਟਰੀ ਬੈਸਟ ਹੈਗੀ ਹ ਹੁਣ ਜਿਹੜੀ ਪੈਟਰੋਲ ਵਾਲੀ ਸਕੂਟਰੀ ਦੇਖੋ ਪੈਟਰੋਲ ਮਹਿੰਗਾ ਹੈ ਫੇਰ ਇਹਦੇ ਵਿੱਚ ਤੁਹਾਨੂੰ ਆਰਸੀ ਦੀ ਵੀ ਲੋੜ ਪੈਣੀ ਹੈ ਇੰਸ਼ੋਰੈਂਸ ਦੀ ਵੀ ਲੋੜ ਪੈਣੀ ਆ ਹਰ ਇੱਕ ਸਰਵਰ ਇਨਸ਼ੋਰੈਂਸ ਰਿਵਿਊ ਹੁੰਦੀ ਹ ਰਿਨਿਊ ਕਰਵਾਓਗੇ ਤਾਂ ਬਹੁਤ ਔਖਾ ਹੋ ਜਾਂਦਾ ਫੇਮ ਵਗੈਰਾ ਨਹੀਂ ਮਿਲਦਾ ਤੇਰੇ ਲਈ ਜੀ ਵੀ ਲੋੜ ਪੈਣੀ ਹ ਫਿਰ ਇਹਦਾ ਵਾਤਾਵਰਨ ਦਾ ਪੋਲਿਊਸ਼ਨ ਵੀ ਬਣਾ ਕੇ ਰੱਖਣਾ ਪੈਣਾ ਪੈਟਰੋਲ ਪੰਪ ਕੋਈ ਬੰਦਾ ਨਾ ਉਥੋਂ ਬਣਵਾ ਕੇ ਰੱਖਣਾ ਪੈਣਾ ਫਿਰ ਉਹ ਵੀ ਛੇ ਮਹੀਨਿਆਂ ਬਾਅਦ ਰਿਨਿਊ ਹੁੰਦਾ
ਹਾਂ
ਫਿਰ ਇਹਦੇ ਚ ਹੈਲਮਟ ਪਾਉਣ ਦੀ ਵੀ ਲੋੜ ਪੈਂਦੀ ਹ ਉਹਦੇ ਚ ਹੈਲਮਟ ਪਾਉਣ ਦੀ ਵੀ ਲੋੜ ਨਹੀਂ ਪੈਂਦੀ ਪਿਛਲੀ ਵਾਰੀ ਬਿਜਲੀ ਵਾਲੀ ਸਕੂਟਰੀ ਚ
ਅੱਛਾ
ਹਾਂ ਚਾ ਲੇਡੀ ਚਲਾ ਰਹੀ ਹ ਗੁਲਾਰੇ ਚਲੋ ਜਿਨੇ ਪੱਗ ਬੰਨੀ ਉਹ ਤਾਂ ਬਹੁਤ ਵਧੀਆ ਜੀ ਜਿੰਨੇ ਨਹੀਂ ਬੰਨੀ ਹੋਈ ਉਹ ਹੈਲਮੈਟ ਪਾ ਕੇ ਹੀ ਪੈਟਰੋਲ ਵਾਲੀ ਸਕੂਟਰੀ ਚਲਾਏਗਾ ਨਹੀਂ ਤਾਂ ਜਿੱਥੇ ਤੁਹਾਨੂੰ ਪੁਲਿਸ ਨੇ ਦੇਖ ਲਿੱਤਾ ਉਥੇ ਤੁਹਾਡਾ ਚਲਾਨ ਪੱਕਾ ਹ ਉਹਨਾਂ ਨੇ ਚਲਾਨ ਕੱਟ ਦੇਣਾ ਤੁਹਾਡਾ
ਹੂ ਹੂ
ਬਾਕੀ ਤੁਸੀਂ ਦੱਸੋ ਮੈਨੂੰ ਤੁਸੀਂ ਲੋਕਲ ਲੋਕਲ ਜਿਆਦਾ ਚਲਾਨੀ ਏ ਕਿ ਹਾਈਵੇ ਤੇ ਵੀ ਲੈ ਕੇ ਜਾਣੀ ਹ
ਨਹੀਂ ਸਾਡੇ ਕੋਲ ਦੂਸਰੀ ਹੈਗੀ ਏ ਇੱਕ ਪੈਟਰੋਲ ਵਾਲੀ ਇਹ ਫਿਰ ਰੋਜ਼ ਦੇ ਜਿਹੜੇ ਸਾਡੇ ਚੱਕਰ ਲੱਗਦੇ ਨੇ ਨਾ ਲੋਕਲ ਹਰ ਅੱਧੇ ਘੰਟੇ ਬਾਅਦ ਕਦੇ ਕੁਝ ਲੈਨ ਜਾ ਰਹੇ ਹਾਂ ਕੋਈ ਕੰਮ ਤੋਂ ਰਿਲੇਟਿਡ ਦੁਕਾਨ ਤੇ ਜਾ ਜਾ ਰਹੇ
ਹਾਂਜੀ
ਬਈ ਉਦਾਂ ਵਾਸਤੇ ਚਾਹੀਦੀ ਆ ਬਈ ਦਿਹਾੜੀ ਦੇ ਬੜੇ ਚੱਕਰ ਸਾਡੇ ਲੱਗ ਜਾਂਦੇ ਨੇ
ਠੀਕ ਏ ਲੋਕਲ ਲੋਕਲ ਤਾਂ ਦੇਖੋ ਭੈਨਜੀ ਬਿਜਲੀ ਵਾਲੀ ਸਕੂਟਰੀ ਬਹੁਤ ਵਧੀਆ ਅਗਰ ਜੇ ਹਾਈਵੇ ਤੇ ਏ ਫੇਰ ਤਾਂ ਤੁਹਾਨੂੰ ਪੈਟਰੋਲ ਵਾਲੀ ਸਕੂਟਰੀ ਹੀ ਚਲਾਓਗੇ ਤੁਹਾਡੇ ਕੋਲ ਤਾਂ ਹੈਗੀ ਹ ਪਹਿਲੇ ਦੀ
ਬਾਈ ਓਈ ਤੇ ਬਈ ਲੋਕਲ ਵਾਲੇ ਲੋਂਗ ਰੂਟ ਵਾਸਤੇ ਪੈਟਰੋਲ ਵਾਲੀ ਸੀ ਚਲਾ ਲਿਆ ਕਰਾਂਗੇ ਤੇ ਇਹ ਵਾਸਤੇ ਲੋਕਲ ਲੋਕਲ ਇਹ ਚਲਾ ਲਿਆ ਤੇ ਨਾਲੇ ਹੈ ਵੀ ਜ਼ਰੁਰਤ ਵੀ ਹੈ ਕੀ ਹੈ ਇੱਕ ਜਾਣਾ ਚਲੇ ਗਏ ਦੂਜੇ ਬੰਦੇ ਨੇ ਫਿਰ ਕਿੱਥੇ ਜਾਣਾ ਹੋਵੇ ਤੇ ਬੈਠਾ ਰਹਿੰਦਾ
ਬਿਲਕੁਲ ਔਖਾ ਹੋ ਜਾਂਦਾ ਬਹੁਤ ਔਖਾ ਹੋ ਜਾਂਦਾ।
ਨਾਲੇ ਲੋੜ ਵੀ ਹੈਗੀ ਏ।
ਹਾਂਜੀ ਇਹ ਤਾਂ ਹੈਗਾ।
ਹ ਤੇ, ਹਾਂਜੀ ਤੇ ਵੈਸੇ ਜਿਵੇਂ ਉਦਾ ਈ ਚਲਾਣੀ ਪੈਂਦੀ ਹੈ, ਬੀ ਚਲਾਉਣ ਦੇ ਜਿਵੇਂ ਫੀਚਰ ਵਗੈਰਾ ਸੇਮ ਹੀ ਹੈਗੇ ਨੇ।
ਨਹੀਂ ਨਹੀਂ ਫੀਚਰਸ ਦੇਖੋ ਆਲ ਮੋਸਟ ਸੇਮ ਈ ਹੁੰਦੇ ਨੇ ਬਸ ਇੱਕ ਇੱਕ ਬਟਨ ਪ੍ਰੈਸ ਕਰਕੇ, ਨਹੀਂ ਸੋਰੀ ਇਹਦੀ ਬ੍ਰੇਕ ਪ੍ਰੈਸ ਕਰਨੀ ਏ ਤੇ ਇਹਨੇ ਸਟਾਰਟ ਹੋ ਜਾਣਾ। ਬਿਜਲੀ ਵਾਲੀ ਸਕੂਟੀ ਨੇ।
ਅੱਛਾ ਬਟਨ ਵਗੈਰਾ ਦੱਬਣ ਦੀ ਲੋੜ ਨਹੀਂ ਏ, ਬ੍ਰੇਕ ਦਬਾਉਣੀ ਹੁੰਦੀ ਏ।
ਹਾਂ ਖਾਲੀ ਬ੍ਰੇਕ ਦਬਾਣੀ ਹੈ, ਜਿਹੜੀ ਪੈਟਰੋਲ ਵਾਲੀ ਸਕੂਟਰੀ ਹੁੰਦੀ ਤੁਹਾਨੂੰ ਪਤਾ ਈ ਚਲਾਈ ਹੋਨੀ ਉਹਦੇ ਵਿੱਚ ਤਾਂ ਬਟਨ ਪ੍ਰੈਸ ਕਰਕੇ ਨਾਲ ਬ੍ਰੇਕ ਨੂੰ ਪ੍ਰੈੱਸ ਕਰਨਾ ਪੈਂਦਾ ਥੋੜ੍ਹੀ ਜਿਹੀ ਰੇਸ ਦੇਣੀ ਪੈਂਦੀ ਤਾਂ ਸਟਾਰਟ ਹੁੰਦੀ ਹੈ, ਇਹਦੇ ਵਿੱਚ ਤਾਂ ਸਿਰਫ ਬ੍ਰੇਕ ਦਬਾ ਕੇ ਰੇਸ ਦਿਓ, ਦੇਖੋ ਤੁਹਾਡੀੇ ਸਕੂਟਰੀ ਨਾਲ ਹੀ ਚੱਲ ਪੈਂਦੀ ਏ। ਪਿਕ ਬੜੀ ਜਲਦੀ ਪਕੜਦੀ ਏ। ਬਿਜਲੀ ਵਾਲੀ ਸਕੂਟਰੀ, ਹਾਂਜੀ ਵਧੀਆ ਚਲਦੀ ਹੈ। ਅ ਡੇਢ ਸੌ ਕਿੱਲੋ ਦੀ ਕਪੈਸਿਟੀ ਹੈਗੀ ਆ ਅਸੀਂ ਤਾਂ, ਤਿੰਨ ਜਣੇ ਚਾਰ ਜਨੇ ਯਾਨੀ ਕਿ ਅਰਾਮ ਨਾਲ ਬੈਠ ਕੇ ਚਲਦੀ ਕੋਸ਼ਿਸ਼ ਕਰੀ ਦਾ ਤਿੰਨ ਜਨੇ ਈ ਬੈਠੀ ਏ।
ਹਾ ਇੱਕ ਜਾਣਾ ਅੱਗੇ ਬੱਚਾ ਹੋਵੇ ਤੇ ਨਾਲ ਉਹ ਤੇ ਅੱਗੇ ਖੜਾ ਹੋ ਜਾਂਦਾ। ਤੇ ਬਾਕੀ ਆ ਹ ਦੋ ਜਾਣੇ ਬਹਿ ਜਾਂਦੇ ਨੇ।
ਹੈਗਾ
ਹੁ।
ਚਲਦੀ ਬਹੁਤ ਵਧੀਆ ਸਮੂਥ ਚਲਦੀ ਏ ਲਾਈਟ ਵੇਟ ਹੈਗੀ ਏ। ਵਾਜ਼ ਦਾ ਪਤਾ ਹੀ ਨਹੀਂ ਲੱਗਦਾ, ਦੇਖੋ ਅੱਜ ਕੱਲ੍ਹ ਕਿੰਨਾ ਪੋਲਿਊਸ਼ਨ ਹੋ ਚੁੱਕਾ ਏ। ਕਿਹਦੇ ਨਾਲ ਹੋਇਆ, ਇਹ ਕਾਰਾ ਗੱਡੀਆਂ ਜਿਹੜੀਆਂ ਪੈਟਰੋਲ ਵਾਲੀਆਂ ਡੀਜ਼ਲ ਵਾਲੀ ਕਾਰਾਂ ਹੈਗੀਆਂ, ਪੈਟਰੋਲ ਵਾਲੀ ਸਕੂਟਰੀਆਂ ਹੈਗੀਆਂ ਇਹਨਾਂ ਦੇ ਨਾਲ ਈ, ਪੈ ਵਾਤਾਵਰਨ ਦੂਸ਼ਿਤ ਤੋਰਿਆ ਹੁਣ ਤਾਂ ਤੁਹਾਨੂੰ ਪਤਾ ਭੈਨ ਜੀ ਬਿਜਲੀ ਵਾਲੀ ਕਾਰਾਂ ਵੀ ਆ ਗਈਆਂ।
ਅੱਛਾ ਅੱਛਾ ਹਾਂ ਸੁਨਿਆ ਤੇ ਹੈ ਸੀ।
ਲੋਂਗ ਰੂਟ ਤੇ ਜਾਣ ਲੱਗ ਗਈਆਂ ਹੁਨ।
ਅੱਛਾ ਅੱਛਾ।
ਹਾਂਜੀ ਤੇ ਬੜੀ ਵਧੀਆ ਚੱਲਦੀ। ਯਾਨੀ ਕਿ ਦੋ ਢਾਈ ਸੌ ਕਿਲੋਮੀਟਰ ਦੀ ਐਵਰੇਜ ਹੈਗੀ ਹੈ ਬਿਜਲੀ ਵਾਲੇ ਪਕਾਰਾਂ ਦੀ।
ਅੱਛਾ।
ਹਾਂ, ਉਹਨਾਂ ਨਾਲ ਕੋਈ ਵਾਤਾਵਰਨ ਦੂਸ਼ਿਤ ਨਹੀਂ ਹੁੰਦਾ। ਕੁਛ ਨੀ ਹੁੰਦਾ। ਜਿਹੜੀ ਪੈਟਰੋਲ ਡੀਜ਼ਲ ਵਾਲੀ ਸਕੂ, ਕਾਰਾਂ ਗੱਡੀਆਂ ਹੈਗੀਆਂ ਉਹਨਾਂ ਨੂੰ ਪ੍ਰੋਪਰ ਟਾਈਮ ਸ ਸਰਵਿਸ ਕਰਵਾਉਣੀ ਪੈਂਦੀ ਹੈ ਅਤੇ ਸਰਵਿਸ ਨਹੀਂ ਕਰਵਾਓਗੇ ਉਹਦਾ ਇੰਜਣ ਬੈਠ ਜਾਂਦਾ, ਉਹ ਫਿਰ ਉਹ
ਡੀਜ਼ਲ ਵਾਲੀ ਗੱਡੀ ਅਗਰ ਅਸੀਂ, ਪੰਦਰਾਂ ਦਿਨ ਹੀ ਚਲਾਉਂਦੇ। ਤੇ ਬਸ ਉਹਨੂੰ ਤੇ ਫਰ ਦਿੱਕਤ ਆ ਜਾਂਦੀ ਹੈ। ਡੀਜ਼ਲ ਵਾਲੀ ਗੱਡੀ ਦਾ ਤੇ ਆ ਉਹ ਤੇ ਚਲਾਾਨੀ ਹੀ ਪੈਂਦੀ ਹੈ। ਹਰ ਤੁਸੀਂ ਚੌਥੇ ਦਿਨ ਲੈ ਕੇ ਜਾਓ ਤਾਂ, ਉਹ ਸਹੀ ਰਹੇਗੀ। ਨਹੀਂ ਤੇ ਉਹਨੂੰ ਖਰਾਬੀ ਆ ਜਾਏਗੀ ਹਾਂ ਹਾਂ।
ਬਿਲਕੁਲ ਬਿਲਕੁਲ ਉਹਨਾਂ ਦਾ ਇੰਜਣ ਬੈਠ ਜਾਂਦਾ ਹੈ ਵੀ ਇੰਜਣ ਦੇ ਖਰਚੇ ਬਹੁਤ ਹੁੰਦੇ ਨੇ। ਹੁਣ ਜਿਹੜੀ ਬਿਜਲੀ ਵਾਲੀਆਂ ਹੈਗੀਆਂ ਇਹਨਾਂ ਦੇ। ਦ ਸਪੀਅਰ ਪਾਰਟ ਵੀ ਸਸਤੇ ਨੇ, ਪੈਟਰੋਲ ਦਾ ਅ ਕਿਆ ਨਾਮ ਹੈ ਵਾਤਾਵਰਨ ਵੀ ਦੂਸ਼ਿਤ ਨਹੀਂ ਹੁੰਦਾ ਦੇਖੋ ਕਿੰਨਾ ਵਾਤਾਵਰਨ ਦੂਸ਼ਿਤ ਆਪਾਂ ਰੀ ਦੇ ਜਾਂਦੇ ਹੋਈਏ ਅੱਗੇ ਸਾਡੇ ਕੋਈ ਆਟੋ ਵਾਲਾ ਹੋਵੇ ਯਾਂ ਓ ਕਾਰ ਵਾਲਾ ਹੋਵ ਔਨੇ ਸਰਵਿਸ ਨਾ ਕਰਾਈ ਹੋਵੇ ਔ ਗੱਡੀ ਧੂੰਆਂ ਈ ਛੱਡਦੀ ਰਹਿੰਦੀ ਧੂੰਆਂ ਈ ਛੱਡਦੀ ਰਹਿੰਦੀ ਜਿਹਦੇ ਨਾਲ ਸਾਨੂੰ ਸਾਹ ਲੈਣ ਚ ਵੀ ਦਿੱਕਤ ਆ ਜਾਂਦੀ ਐ।
ਹਾਂ ਸਲਾਹ ਤੇ ਤੁਹਾਡੀ ਮੈਨੂੰ ਸਹੀ ਲੱਗੀ। ਏ।ਮੈਂ ਕਰਾਂਗੀ ਗੱਲ ਇਹਨਾਂ ਨਾਲ ਬਈ ਤੁਸੀ ਭੈਂਜੀ ਨੇ ਲਿੱਤੀ ਹੋਈ ਤੇ ਏ ਬਈ ਅ ਕਰਦੀ ਫੇਰ ਤੁਹਾਡੇ ਆਵਾਂਗੇ। ਇੱਕ ਵਾਰੀ ਅਸੀ ਨਾ ਟਰਾਈ ਕਰਕੇ ਵੇਖ ਲਾਂਗੇ ਚਲਾ ਕੇ ਦੇਖ ਲਾਂਗੇ। ਤੇ ਹਾਂ। ਤੇ ਜਿੱਥੋਂ ਤੁਸੀਂ ਲਿੱਤੀ ਐ। ਤੇ ਜਿੱਥੋਂ ਤੁਸੀਂ ਲਿੱਤੀ ਐ ਤੇ ਓਥੇ ਔਥੋਂ ਈ ਲੇਲਾਂਗੇ ਅਸੀ ਵੀ।
ਹਾਂਜੀ ਔਥੋਂ ਈ ਲੇ ਲੈਣਾ ਔਥੇ ਹੋਰ ਵੀ ਮਾਡਲ ਹੈਗੇ ਨੇ। ਹਾਂਜੀ ਅਸੀ ਬੁਕਿੰਗ ਕਰਵਾ ਦਿੱਤੀ ਸੀ।
ਅੱਛਾ। ਪਹਿਲੇ ਬੁਕਿੰਗ ਵਾਲਾ ਸਿਸਟਮ ਹੈਗਾ ਏ।
ਹਾਂਜੀ, ਬੁਕਿੰਗ ਦਾ ਨਾ ਥੋੜਾ ਸਿਸਟਮ ਸਹੀ ਰਹਿੰਦਾ।
ਹਾਂ।
ਬੁਕਿੰਗ ਹੋਗੀ ਸੀਗੀ ਬੜੀ ਵਧੀਆ ਹੈਗੀ ਐ। ਔਥੇ ਹੋਰ ਵੀ ਮੋਡਲਸ ਹੈਗੇ ਨੇ ਥੋੜੇ ਅਪ ਵਿਚ ਵੀ ਨੇ ਥੋੜੇ ਡਾਊਨ ਵਿੱਚ ਵੀ ਨੇ ਓ ਤੁਸੀ ਅਪਣੇ
ਕੋਈ ਅਲੱਗ ਕਲਰ ਲੈਣਾ ਹੋਵੇ ਤੇ ਬੰਦਾ ਬੁਕਿੰਗ ਕਰਾ ਲੈਣਾ ਫੇਰ ਔ ਰੇਂਜ ਕਰ ਦੇੰਦੇ ਨੇ।
ਹਾਂਜੀ ਅਰੇਂਜ ਕਰ ਦਿੰਦੇ। ਏਨ ਏਹ ਤਾਂ ਹੈਗਾ ਭੈਣ ਜੀ। ਕਲਰਸ ਦੇਖੋ ਬਲੈਕ ਕਲਰ ਆਂਦਾ ਵਾਈਟ ਆਂਦਾ ਐ। ਚੈਰੀ ਕਲਰ ਆਂਦਾ ਬਲੂ ਕਲਰ ਆਂਦਾ। ਬੋਤ ਵਧੀਆ ਵਧੀਆ ਕਲਰਸ ਵੀ ਆਂਦੇ ਨੇ। ਸਭ ਦੀ ਅਪਣੀ ਅਪਣੀ ਪਸੰਦ ਹੁੰਦੀ ਐ ਕੋਈ ਕਿੱਦਾਂ ਦ ਕੋਈ ਕਿੱਦਾਂ ਦਾ ਪਸੰਦ ਕ ਦਾ। ਹਾਂਜੀ, ਤੁਸੀਂ ਆ ਕੇ ਨਾ ਸ਼ੋਰੂਮ ਏਕ ਵਾਰੀ ਨਾਲ ਟਰਾਈ ਵੀ ਕਰਨਾ ਨਾਲੇ ਕਲਰਸ ਵੀ ਪਸੰਦ ਕਰ ਲੈਣਾ। ਜੇਹੜਾ ਤੁਹਾਨੂੰ ਪਸੰਦ ਹੋਏਗਾ ਤੁਸੀਂ ਔ ਕਲਰ ਪਸੰਦ ਕਰ ਲੈਣਾ। ਓਹ ਕਲਰ ਦੀ ਬੁਕਿੰਗ ਕਰਾ ਲੈਣਾ ਅਪਣੀ।
ਕਰਨੀ ਆਂ ਏਹਨਾਂ ਨਾਲ ਗੱਲ ਸਰਦਾਰ ਜੀ ਨਾਲ ਹੁਣ ਆਂਦੇ ਨੇ ਨਾਸ਼ ਤਾਂ ਕਰਨ ਤੇ ਬਸ ਫੇਰ ਗੱਲ ਕਰਨੀ ਆਂ। ਜੋ ਫੇਰ ਸਲਾਹ ਹੋਏਗੀ ਫੇਰ ਮੈਂ ਤੁਹਾਾਨੂੰ ਦੱਸਾਂਗੀ ਹੈਨਾ।
ਠੀਕ ਐ ਭੈਣ ਜੀ ਠੀਕ ਐ ਓਕੇ ਜੀ। ਓਕੇ ਜੀ।ਸਤਿ ਸ੍ਰੀ ਅਕਾਲ ਜੀ।